ਵਧੀਆ ਤੁਸੀਂ ਦੱਸੋ।
ਠੀਕ ਆ ਵਧੀਆ ਹੋਰ ਕੀ ਕਰਦੇ ਓ।
ਕੁਛ ਨੀ ਹੈ ਇਕ ਤਾਂ ਦੀ ਤੁਸੀਂ ਦੱਸੋ।
ਠੀਕ ਹੈ ਜੀ ਬਸ ਵਧੀਆ ਤੁਸੀਂ ਸੁਣਾਓ।
ਬਸ ਠੀਕ ਠਾਕ ਘਰੇ ਠੀਕ ਸਾਰੇ
ਹਾਂਜੀ-ਹਾਂਜੀ ਵਧੀਆ ਠੀਕ ਠਾਕ ਸਾਰੇ
ਅੱਛਾ
ਹਾਂਜੀ ਸਟੱਡੀ ਕਰਦੇ ਹੋ ਕਿ ਹਜੇ ਤਾਂ ਤੁਸੀਂ ਹਨਾ।
ਹਾਂਜੀ ਤੁਹਾਡੀ ਹੋ ਗਈ ਕੰਪਲੀਟ
ਹਾਂਜੀ ਸਟੱਡੀ ਦੇ ਨਾਲ ਤਾਂ ਫਿਰ ਗੇਮਸ ਵਗੈਰਾ ਵੀ ਖੇਡਦੇ ਹੋਵਾਂਗੇ ਖੇਡਾਂ ਵਗੈਰਾ ਕੋਈ
ਹਾਂਜੀ ਕੋਈ ਵਾਰ ਹੋ ਜਾਂਦੀ ਹੈ ਨਾ ਜਿਵੇਂ ਮੁਕਾਬਲੇ ਹੁੰਦੇ ਹੈਗੇ ਸਕੂਲਾਂ ਜਾਂ ਕਾਲਜਾਂ ਦੇ ਵਿੱਚ ਆਉਂਦੇ ਹੈਗੇ ਹਨਾ।
ਹਾਂਜੀ-ਹਾਂਜੀ
ਉਹਨਾਂ ਵਿੱਚ ਭਾਗ ਲੈ ਲਈਦਾ ਹੈਗਾ ਹਾਂਜੀ।
ਠੀਕ ਆ ਚਲੋ ਵਧੀਆ ਗੱਲ ਫਿਰ ਖੇਡਾਂ ਤਾਂ ਵੈਸੇ ਬੋਤ ਜ਼ਰੂਰੀ ਆਪਣੇ ਲਈ ਸਿਹਤ ਲਈ ਵੀ
ਹਾਂਜੀ-ਹਾਂਜੀ
ਅੱਜ-ਕੱਲ ਵੈਸੇ ਦੇਖਿਆ ਜਾਵੇ ਤਾਂ ਬੱਚੇ ਫੋਨਾਂ ਤੇ ਜਾਦਾ ਖੇਡਾਂ ਖੇਡਦੇ ਆ ਗੇਮਾਂ ਖੇਡਦੇ ਆ ਨੋਰਮਲ ਜਿਵੇਂ ਗਰਾਊਡਾਂ ਵਿੱਚ ਘੱਟ ਦੇਖਣ ਨੂੰ ਮਿਲਦੇ ਹੈਗੇ।
ਆ ਫੋਨ ਨਾਲ ਹੀ ਖੇਡ ਫਿਰ ਸਰੀਰ ਨੂੰ ਤੰਦਰੁਸਤ ਨੀ ਨਾ ਰੱਖਦੀ ਆ ਉਹ
ਹਾਂਜੀ ਉਹਦੇ ਨਾਲ ਤਾਂ ਬਿਮਾਰੀਆਂ ਹੀ ਫੈਲਦੀਆਂ ਅੱਖਾਂ ਤੋਂ ਕਿੰਨਾ ਜਾਦਾ ਨੁਕਸਾਨ ਹੁੰਦਾ ਹਨਾ
ਹਾਂਜੀ
ਤੇ ਪਰ ਜੇ ਆਪਾਂ ਦੇਖਿਆ ਜਾਵੇ ਨਾ ਜੇੜੇ ਬੱਚੇ ਗਰਾਉਂਡਾਂ ਦੇ ਵਿੱਚ ਖੇਡਦੇ ਅੱਜ-ਕੱਲ੍ਹ ਜਾਂਦੇ ਆ ਫਿਜਿ ਕਲਾ ਨਾ ਕਸਰਤ ਕਰਦੇ ਆ ਤੇ ਖੇਡਾਂ ਖੇਡਣ ਨਾਲ ਕਿੰਨਾ ਜਾਦਾ ਆਪਣਾ ਤਣਾਅ ਘੱਟਦਾ ਹੈਗਾ ਤੇ ਕਿੰਨੀ ਦਿਲਚਪਸੀ ਵੱਧਦੀ ਹੈਗੀ। ਖੇਡਾਂ ਦੇ ਵਿੱਚ ਬੱ
ਹਾਂਜੀ-ਹਾਂਜੀ
ਹੂੰ
ਤਾਂ ਹੀ ਕੋਈ ਵੀ ਕੋਲਜ ਵਿੱਚ ਸਕੂਲ ਵਿੱਚ ਜਾਂ ਕੋਈ ਗਰਾਉਂਡ ਵਿੱਚ ਖਿਡਾਉਣ ਲੈ ਕੇ ਜਾਂਦੇ ਹੈਗੇ। ਤੇ ਚੱਲ ਜਾਈਦਾ ਵੀ ਇਹਦੇ ਨਾਲ ਸਰੀਰ ਸੈੱਟ ਰੈਂਦਾ ਕਿਉ ਕੱਲੀ ਪੜ੍ਹਾਈ ਵੀ ਨੀ ਕੰਮ ਆਉਂਦੀ ਹਨਾ। ਉਹਦੇ ਲਈ ਪੜਾਂਗੇ ਵੀ ਫੇਰ ਹੀ ਜ ਸਰੀਰ ਸੈੱਟ ਰਊਗਾ ਹਨਾ।
ਹਾਂਜੀ ਖੇਡਾਂ ਵੈਸੇ ਅੱਜ ਕੱਲ੍ਹ ਦੇਖਿਆ ਜਾਵੇ ਨਾ ਕਬੱਡੀ ਖੇਡਦੇ ਆ ਮੁੰਡੇ ਕੁੜੀਆਂ ਹਨਾ ਜਾਂ ਪਰ ਦੇਖਦੇ ਹਾਂ ਵੀ ਕੀ ਕੈਂਦੇ ਫੁੱਟਬਾਲ ਖੇਡਦੇ ਨਾ ਫੁੱਟਬਾਲ ਨੇ ਦਸੇ ਆਪਣੇ ਹਾਈਟ ਦਾ ਵੀ ਕਿੰਨਾ ਫਰਕ ਪੈਂਦਾ ਹੈਗਾ।
ਪੈਂਦਾ ਹੈ।
ਹੂੰ ਸੁਬਹ ਸ਼ਾਮ ਗਰਾਉਂਡ ਵਿੱਚ ਜਾਂਦੇ ਹਾਂ ਖੇਡਾਂ ਖੇਡਦੇ ਹਾਂ ਤਾਂ ਆਪਣਾ ਸਰੀਰ ਬੋਤ ਜਾਦਾ ਕਿੰਨੀ ਕਸਰਤ ਹੁੰਦੀ ਹੈ ਆਪਣੇ ਸਰੀਰ ਦੀ
ਹਾਂਜੀ ਸ਼ਾਮ ਨੂੰ ਜਾ ਕੇ ਆਪਾਂ ਦੋ ਘੰਟੇ ਵੀ ਕੋਈ ਵੀ ਖੇਡ ਹੈਗੀ ਆ ਘ ਘੰਟਾ ਜਾਂ ਦੋ ਘੰਟੇ ਵੀ ਖੇਡ ਹੈਗੀਆਂ ਤੇ ਸਰੀਰ ਵਿੱਚ ਕਿੰਨਾ ਬਦਲਾਵ ਆਉਂਦਾ ਹੈਗਾ।
ਬਹੁਤ ਜਿਆਦਾ ਬਦਲਾਵ ਆਉਂਦਾ ਹੁਣ ਗੇਮ ਖੇ ਆਪਾਂ ਵੀ ਦੇਖਿਆ ਜ ਆਪਾਂ ਵੀ ਸਕੂਲ ਪੜ੍ਹਦੇ ਸੀ ਨਾ ਆਪਾਂ ਨੂੰ ਵੀ ਤੁਹਾਨੂੰ ਪਤਾ ਹੀ ਆ ਆਪਣੇ ਪਿੰਡ-ਪਿੰਡ ਦੇ ਸਕੂਲਾਂ ਦੇ ਵਿੱਚ ਹਨਾ ਕਿੰਨੀਆਂ ਖੇਡਾਂ ਖਿਡਾਈਆਂ ਜਾਂਦੀਆਂ ਸੀ ਤੇ ਕਿੰਨੇ ਇਨਾਮ ਵੀ ਦਿੱਤੇ ਜਾਂਦੇ ਸੀਗੇ। ਤੇ ਉਹਨਾਂ ਨੂੰ ਵੱਡੇ-ਵੱਡੇ ਪੱਧਰ ਤੇ ਖੇਡਾਂ ਖੇਡਣ ਲਈ ਮਿਲਦੀਆਂ ਸੀਗੀਆਂ।
ਮਿਲਦੀਆਂ ਸੀ ਹਾਂਜੀ।
ਹਾਂਜੀ ਇੱਕ ਹਿਸਾਬ ਦਾ ਕਹਿ ਸਕਦੇ ਹਾਂ ਵੀ ਇੱਕ ਰੁਜ਼ਗਾਰ ਹੀ ਬਣ ਗਿਆ ਹਨਾ ਖੇਡਾਂ ਦਾ।
ਹਾਂਜੀ।
ਰੁਜ਼ਗਾਰ ਵੀ ਇਹੀ ਬਣ ਗਿਆ ਵੀ ਜੋ ਵੀ ਕੋਈ ਕੋਚ ਹੁੰਦਾ ਹਨਾ ਚਲੋ ਉਹਨੂੰ ਕੋਈ ਨੌਕ ਨੌਕਰੀ ਨਹੀਂ ਮਿਲਦੀ ਹਨਾ ਤੇ ਉਹ ਗੇਮਾਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਜਾਂਦੇ ਆ ਅਗੇ ਪੜ੍ਹਾਉਂਦੇ ਆ ਬਾਹਰਲ ਜਾ ਕੇ ਤੇ ਉਹਨਾਂ ਨੂੰ ਕਿੰਨੇ- ਕਿੰਨੇ ਵੱਡੇ ਇਨਾਮ ਦਿੱਤੇ ਜਾਂਦੇ ਆ ਖੇਡਾਂ ਦੇ ਵਿੱਚ
ਹਾਂ-ਹਾਂ-ਹਾ ਉਹਨਾਂ ਲਈ ਇਨਕਮ ਦਾ ਸੋਰਸ ਬਣਦਾ ਔਰ ਬੱਚਿਆਂ ਲਈ ਸਿਹਤ ਦਾ।
ਹਾਂਜੀ।
ਉਹਨਾਂ ਨੂੰ ਸਿੱਖਣ ਨੂੰ ਮਿਲਦਾ ਕੁਛ ਇੱਕ ਤਾਂ ਸਿੱਖਣ ਨੂੰ ਮਿਲਦਾ ਹੈਗਾ ਔਰ ਅਲੱਗ-ਅਲੱਗ
ਨਵੇਂ-ਨਵੇਂ ਲੋਕਾਂ ਨਾਲ ਕਿੰਨੀ ਜਾਣ-ਪਹਿਚਾਣ ਹਾਂਜੀ। ਨਵੇਂ-ਨਵੇਂ ਲੋਕਾਂ ਨਾਲ ਕਿੰਨੀ ਜਾਣ ਪਹਿਚਾਣ ਹੁੰਦੀ ਹੈਗੀ ਹਨਾ ਟੀਮ ਦਾ ਆਪਸ ਦੇ ਵਿੱਚ ਕਿੰਨਾ ਪਿਆਰ ਜਿੱਦਾਂ ਦਾ ਅਲੱਗ-ਅਲੱਗ ਸ਼ਹਿਰਾਂ ਦੀਆਂ, ਪਿੰਡਾਂ ਦੀਆਂ ਟੀਮਾਂ ਆਉਂਦੀਆਂ।
ਹਾਂ, ਇੱਕ ਦੂਜੇ ਦੇ ਵਿੱਚ ਜਦੋਂ ਵਿਚਰਦੇ ਆ ਉਹਨਾਂ ਨੂੰ ਆਪਸੀ ਮਾਹੌਲ ਜਿਹੜਾ ਆਪਣੇ ਹਨ ਨਾ ਚੱਲ ਰਿਹਾ ਹੁੰਦਾ ਉਹਦੇ ਵਿੱਚ ਵੀ ਵਿਚਰਨਾ ਆਉਂਦਾ ਹੈਗਾ।
ਮੇਨ ਗੱਲ ਇਹ ਆ ਵੀ ਖੇਡਾਂ ਖੇਢਣ ਨਾਲ ਬੱਚੇ ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹਿੰਦੀ ਹੈ।
ਹਾਂ।
ਕਿੰਨਾ ਜਿਆਦਾ ਫ਼ਰਕ ਪੈਂਦਾ। ਹਾਂਜੀ, ਕੱਲੀ ਪੜ੍ਹਾਈ ਵੀ ਨੀ ਕਹਿ ਸਕਦੇ ਜ਼ਰੂਰੀ ਹੈ ਨਾਲ-ਨਾਲ ਖੇਡਣਾ ਵੀ ਬਹੁਤ ਜ਼ਰੂਰੀ ਹੈ ਸਿਹਤ ਦੇ ਲਈ, ਕਿੰਨਾ ਤਨਾ ਘੱਟਦਾ ਖੇਡਣ ਨਾਲ ਆਪਣਾ, ਸਰੀਰ ਕਿੰਨਾ ਆਪਣਾ ਤੰਦਰੁਸਤ ਰਹਿੰਦਾ ਵਾ
ਹਾਂ, ਬੱਚਿਆਂ ਤੇ ਪੜ੍ਹਾਈ ਦਾ ਸਟਰ੍ਰੈਸ ਹੁੰਦਾ ਵੱਡਿਆਂ ਤੇ ਚਲੋ ਵੀ ਵੱਡੇ ਹੋ ਜਾਂਦੇ ਜਦੋਂ ਜੋਬ ਦਾ ਹੁੰਦਾ
ਉਂਦੀਆਂ, ਹਾਂਜੀ ਖੇਡਾਂ ਨੁ ਅਨੁਸ਼ਾਸਨ ਸਿਖਾਉਂਦੀਆਂ, ਕਿੰਨਾ ਆਪਾਂ ਨੂੰ ਬਿਮਾਰੀਆਂ ਤੋਂ ਬਚਾਉਂਦੀਆਂ ਹੈਗੀਆਂ ਕੋਈ ਆਪਾਂ ਨੂੰ ਇਹ ਨੀ ਹੈਗਾ ਵੀ ਜਾਂ ਵੀ ਸਾਨੂੰ ਕੋਈ ਪ੍ਰੋਬਲਮ ਪੈ ਸਕਦੀ ਹੈ ਸਰੀਰ ਨੂੰ। ਸਰੀਰ ਵਧੀਆ ਆਪਣਾ ਤੰਦਰੁਸਤ ਰਹਿੰਦਾ। ਖੇਡਾਂ ਖੇਡਣ ਨਾਲ।
ਹਾਂਜੀ।
ਹਸ
ਹਾਂਜੀ ਸਰੀਰ ਤੰਦਰੁਸਤ ਰਹੇਗਾ ਤੇ ਖੇਡਾਂ ਵਿੱਚ ਹੋਰ ਦਿਲਚਸਪੀ ਬਣਦੀ ਹੈਗੀ ਆ।
ਹਾਂਜੀ-ਹਾਂਜੀ।
ਅੱਜ ਨਹੀਂ ਅੱਜ ਨਹੀਂ ਜਾਇਆ ਗਿਆ ਤਾਂ ਅੱਜ ਘਰ ਵਿੱਚ ਹੀ ਕੋਈ ਨਾ ਕੋਈ ਇਹੋ ਜਿਹੀ ਐਕਸਰਸਾਈਜ਼ ਕਰੋਗੇ ਵੀ
ਖੇਡ ਕਹਿਣ ਲੱਗੇ ਵੀ ਖੇਡ ਹੀ ਖੇਡੀ ਹੁੰਦੀ ਹੈ ਕੋਈ ਹਨਾ
ਹਾਂਜੀ-ਹਾਂਜੀ ਔ ਤਾਂ ਹੈ। ਪਰ ਅੱਜ ਕੱਲ ਦੇਖਿਆ ਜਾਵੇ ਤਾਂ ਬੱਚੇ ਫੋਨਾਂ ਤੇ ਗੇਮਾਂ ਬਾੜੀਆਂ ਖੇਡਦੇ ਆ ਗਰਾਊਂਡਾ ਦੇ ਨਾਲ ਬਹੁਤ ਘੱਟ ਜੁੜੇ ਹੋਏ ਆ। ਹਮ। ਵੈਸੇ ਜੇ ਦੇਖਿਆ ਜਾਵੇ ਤਾਂ ਬੱਚਿਆਂ ਨੂੰ ਗਰਾਊਂਡਾਂ ਦੇ ਨਾਲ ਹੀ ਜੁੜਨਾ ਚਾਹੀਦਾ, ਨਾ ਕਿ ਖੇਡਾਂ ਵੱਲ ਘੱਟ ਧਿਆਨ ਕਰਕੇ ਫੋਨਾਂ ਨਾਲ ਜੁੜਨਾ ਚਾਈਦੈ ਨਾ, ਖੇਡਾਂ ਸਾਡੇ ਸਾਡੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਬਾਨ ਚੁੱਕੀਆਂ ਹੋਈਆਂ। ਕਿੰਨਾ ਆਪਣਾ ਸਰੀਰ ਫਿੱਟ ਰੈਂਦਾ, ਆਪਾਂ ਮਾਨਸਿਕ ਤੌਰ ਤੇ ਹਨਾ ਅਪਾਂ ਵਦੀਆ ਠੀਕ ਰੈਨੇ ਆ ਜੀ। ਕੋਈ ਆਪਨਾ ਐ ਹੁੰਦੈ ਐਗਾ ਵੀ ਆਪਸੀ ਭਾਵਨਾਵਾਂ ਸੈਹਜੋਗ ਵੱਧਦਾ ਹੈਗਾ ਖੇਡਾਂ ਖੇਡੱਨ ਨਾਲ ਬੱਚੇ ਦਾ, ਹੂੰ, ਹਾਜੀ।
ਹਾਂਜੀ, ਸਰੀਰ ਦੇ ਵਿੱਚ ਕੋਈ ਵੀ ਬਿਮਾਰੀ ਨੀ ਪੈਦਾ ਹੁੰਦ
ਏਦੇ ਨਾਲ ਹਾਂ, ਖੇਡਾਂ ਖੇਡਨ ਨਾਲ ਕਿੰਨਾ ਜਾਦਾ ਆਪਸ ਵਿੱਚ ਨਾ ਆਤਮ ਵਿਸ਼ਵਾਸ ਵੱਦਦਾ ਹੈਗਾ।
ਹਾਂਜੀ।
ਇੱਕ ਦੂਜੇ ਤੇ ਵਿਸ਼ਵਾਸ ਕਰਨਾ ਸਿੱਖਦਾ ਬੰਦਾ, ਜਦੋਂ ਆਪਾਂ ਬਾਰ ਜਾ ਨੇ ਆਂ, ਹਣਾ, ਨਵੇਂ-ਨਵੇਂ ਲੋਕਾਂ ਨੂੰ ਮਿਲਦੇ ਆਂ, ਵਿਚਰਦੇ ਆਂ ਆਪਾਂ ਹਾਂ।
ਬਾਦ ਚੋ ਰੁਚੀ ਬਾੱਨ ਜਾਂਦੀ ਏ ਬੱਚੇ ਦੀ ਐ ਤੇ ਖੇਡਾਂ ਲਈ।
ਜਨਾ ਥੋੜਾ ਬੋਤਾ ਆਪਾਂ ਨੂੰ, ਸਮਾਂ ਕੱਡਨਾ ਈ ਚਾਈਦੈ ਖੇਡਨ ਲਈ।
ਹਾਂਜੀ-ਹਾਂਜੀ ਏ ਤਾਂ ਹੈਂ।
ਕੈਅ ਸਕਦੇ ਆ ਵੀ ਜਰੂਰੀ ਆ, ਹਣਾ, ਪਰ ਖੇਡਨ ਲਈ ਵੀ ਥੋੜਾ ਬੋਤਾ ਹਨਾ, ਘੰਟਾ ਦੋ ਘੰਟੇ ਕੱਡਨੇ ਚਾਈਦੇ ਐ ਸ਼ਾਮ ਨੂੰ, ਸੁਬਾ ਗਰਾਉਂਡ ਜਾਨਾ ਹੀ ਚਾਹੀਦੈ ਬੱਚ
ਕਾੰਮ ਵੀ ਫੇਰ ਹੀ ਕਰਾਂਗੇ ਜੇ ਸਰੀਰ ਤੰਦਰੁਸਤ ਰਉਗਾ ਔਰ ਸਰੀਰ ਫੇਰ ਈ ਤੰਦਰੂਸਤ ਰਉਗਾ, ਜੇ ਅਪਾਂ ਸਰੀਰ ਨੂੰ ਥੋੜਾ ਬੋਤ ਖਿੱਚਾਂਗੇ।
ਹਾਂਜੀ, ਹਾਂਜੀ, ਹਾਂਜੀ ਏ ਤਾਂ ਹੈ। ਮਹੌਲ ਸਟਾ ਕਾ ਸਟਾਰਟਿੰਗ ਤੋਂ ਈ ਘਾਰ ਦੇ ਵਿੱਚ ਐਵੇਂ ਦਾ ਮਹੌਲ ਰੱਖਨਾ ਚਾਈਦੈ ਵੀ ਬੱ ਬੱਚੇ ਵੀ ਗਰਾਊਂਡ ਨਾਲ ਜੁੜਨ, ਖੇਡਾਂ ਨਾਲ ਜੁੜਨ, ਹਨਾ ਤੇ ਸੂਕੂਲ ਦੇ ਵੇੱਚ ਵੀ ਬੱਚੇ ਨੂੰ ਏਹੀ ਕੈਣਾ ਚਾਈਦਾ ਏ ਵੀ ਹਾਂ ਤੂਸੀ ਅੱਗੇ ਜਾ ਕੇ ਖੇਡਾਂ ਦੇ ਵਿੱਚ ਭਾਗ ਲਵੋ ਹਣਾ, ਵੱਡ ਵੱਡੇ ਪੱਧਰ ਤੇ ਖੇਡਾਂ ਖੇਡੋ।
ਹਾਂ, ਜਿੱਤ-ਹਾਰ ਮਾਈਨੇ ਨੀ ਰੱਖਦੀ ਹੈਗੀ, ਏੱਨਾ ਸਮਝੌਣਾ ਚਾਈਦੈ ਵੀ ਹਾਂ ਆਪਾਂ ਜੇਕ ਖੇਡ ਦੇ ਵਿੱਚ ਭਾਗ ਵੀ ਲੈਂਨੇ ਆ, ਤੇ ਵੀ ਅਪਨੇ ਲਈ ਏੱਕ ਕਰਵ ਵਾਲੀ ਗਾੱਲ ਐ, ਵੀ ਆਪਾਂ ਭਾਗ ਤਾਂ ਲੇਆ ਉਸ ਖੇਡ ਦੇ ਵਿੱਚ ਚ।
ਹਾਂਜੀ-ਹਾਂਜੀ, ਏ ਤਾ ਹੈ।
ਹੂੰ, ਹੂੰ।
ਤੰਦਰੁਸਤ ਜੀਵਨ ਦੇ ਲਈ ਖੇਡਾਂ ਆਪਣੇ ਲਈ ਬੋਤ ਜਾਦਾ ਜਰੂਰੀ ਐ, ਸਾਨੂੰ ਮ੍ਹੇਨਤ ਹਣਾ ਮ੍ਹੇਨ ਨਤ ਨਾਲ ਕਾੰਮ ਕਰਨਾ, ਲਗਨ ਨਾਲ ਕਾੰਮ ਕਰਨਾ, ਕਿੰਨਾ ਕੁੱਝ ਸਿਖਾਉਂਦੀਆਂ
ਸਿਖੋਂਦੀਆਂ, ਹਾਂਜੀ।
ਹੂੰ।
ਹੂੰ, ਹੂੰ।
ਏਕ ਬੱਚੇ ਨੂੰ ਭਾਗ ਲੈਨਾ ਹੀ ਚਾਈਦੈ ਵੈਸੇ ਖੇਡਾਂ ਦੇ ਵਿੱਚ, ਕੋਈ ਐਵੇਂ ਦਾ ਹਾਂ। ਫੂਨਾ ਨੂੰ ਛਾੱਡ ਕੇ ਜੇ ਬੰਦਾ ਏਸ ਪਾਸੇ ਜੁੜ ਜੇ ਨਾ, ਤੇ ਬੋਹਤ ਵਦੀਆ ਗਾੱਲ ਐ ਬੱਚੇਆਂ ਲਈ।
ਹਾਂਜੀ, ਏ ਤਾਂ ਹੈਗਾ।
ਹੂੰ। ਪਰ ਦੇਖੇਆ ਜਾਵੇ ਤਾਂ ਕੋਈ ਅੱਜ-ਕੱਲ ਏਨਾਂ ਚੀਜ਼ਾਂ ਨੂੰ ਦੇਖਦਾ ਈ ਨੀ ਕੋਲਦਾ ਈ ਨੀ ਕੋਈ।
ਹੂੰ, ਹੂੰ। ਫੋਨਾ ਦੇ ਵਿੱਚ ਬੈਠੇ ਰੈਂਦੇ ਆ, ਦੇਖੀ ਆਦੇ ਆ, ਦੇਖੀ ਆਂਦੇ ਆ, ਪਤਾ ਨੀ ਲੱਗਦਾ, ਕੋਈ ਆ ਰੇਆ, ਕੋਈ ਜਾ ਰੇਆ।
ਹਾਂਜੀ-ਹਾਂਜੀ।
ਇਹੀ ਜੇ ਖੇਡਣ ਤਾਂ ਚਾਰ ਚਫੇਰੇ ਦੀ ਨਿਗਾ ਰੈਂਦੀ ਹੈਗੀ ਆ ਵ ਕੋਈ ਆ ਰਿਆ ਉਨੂੰ ਕਿੱਦਾਂ ਬੁਲਾਉਣਾ ਹੈਗਾ।
ਰੱਖਿਆਂ ਜਾਵੇ ਤਾਂ ਬੱਚੇ ਕਿੰਨਾ ਇੱਕ ਦੂਜੇ ਨਾਲ ਖੇਡਦੇ ਸੀ ਨਾ, ਚੰਗੇ ਖੰਡਾਰੀ ਬਣਦੇ ਸੀਗੇ ਤੇ ਅ ਪਣੇ ਦੇਸ਼ ਦਾ ਨਾਂ ਕਿੰਨਾ ਰੋਸ਼ਨ ਕਰਦੇ ਸੀਗੇ, ਬਾਅਰ
ਆਪਣੇ ਬਚਪਨ ਦੇ ਵਿੱਚ ਈ ਹਾਂ ਆਪਣੇ ਬਚਪਨ ਦੇ ਵਿੱਚ ਈ ਆਪਾਂ ਕਿੰਨਾ ਵਿਚਰਦੇ ਸੀ ਇੱਕ ਦੂਜੇ ਨਾਲ।
ਹੂੰ।
ਸਾਰਾ ਦਿਨ ਖੇਡੀ ਜਾਣਾ ਹਨਾ, ਜਦੋਂ ਪੜ੍ਹਾਈ ਕਰਨੀ ਉਦੋਂ ਪੜ੍ਹਾਈ ਕਰ ਲੈਣੀ ਤਾਂ ਖੇਡ ਲੈਣਾ।
ਹੁੰਦੇ ਸੀ ਆਪਣੇ।
ਹਾਂ ਫੋਨ ਵੀ ਨੀ ਹੁੰਦੇ ਸੀਗੇ ਹਾਂ। ਕੋਈ ਦਸ ਮਿੰਟ ਹਾਂ, ਅੱਧਾ ਘੰਟਾ, ਘੰਟਾ ਟੀ ਵੀ ਦੇਖ ਲਈ ਦਾ ਸੀਗਾ।
ਹਾਂਜੀ, ਹਾਂਜੀ ਓ ਭੈਣੇ।
ਜ਼ਰੂਰੀ ਆ ਹਣਾ ਆਪਣੇ ਲਈ।
ਹਾਂਜੀ ਤੇ ਬਾਅਰ ਬੱਚੇ ਖੇਡਦੇ ਆ, ਜਿੜੇ ਜਾਂਦੇ ਆ ਹਨਾ ਬਾਹਰਲੇ ਦੇਸਾਂ ਦੇ ਵਿੱਚ ਤੇ ਆਪਣੇ ਪੰਜਾਬ ਦਾ, ਆਪਣੇ ਭਾਰਤ ਦਾ ਕਿੰਨਾ ਨਾਮ ਰੋ ਕੁੱਛ ਨੀ ਹੁੰਦਾ ਵੱਡੇ ਵੱਡੇ ਸ਼ਹਿਰਾਂ ਦੇ ਵਿੱ ਚ ਜਾਂਦੇ ਆ ਤੇ ਕਿੰਨਾ ਜ਼ਿਆਦਾ ਗਰਵ ਮਹਿਸੂਸ ਹੁੰਦਾ, ਆਪਦੇ ਹਨਾ ਮਾਪਿਆਂ ਨੂੰ ਵੀ ਹੁੰਦਾ। ਤੇ ਅਪ
ਹਾਂ, ਹਾਂ ਬੱਚੇ ਖੇਡਾਂ ਵਿੱਚ ਹਿੱਸਾ ਵੀ ਲੈ ਰਏ ਆ, ਔਰ ਜਿੱਤ ਵੀ ਪ੍ਰਾਪਤ ਕਰ ਰਏ ਆ।
ਹਾਂਜੀ ਤੇ ਇਸ ਹਿਸਾਬ ਨਾਲ ਉਨਾਂ ਦਾ ਖੋਲ ਦਾ ਈ ਬਓਤ ਜ਼ਿਆਦਾ ਮਾਣ ਵੱਧਦਾ ਗਾ ਹਨਾ।
ਹਾਂਜੀ।
ਜ਼ਰੂਰੀ ਨੀ ਹੁੰਦਾ ਗਾ ਵੀ ਆਪਾਂ ਥੋੜ੍ਹਾ ਬਉਤਾ ਇ ਆਪਾਂ ਨੂੰ ਕਰਨਾ ਈ ਚਾਈਦਾ ਵੈਸੇ ਹੀ।
ਹਾਂ ਹਾਂ।
ਬੌਤ ਅੱਜ ਕੱਲ ਵੈਸੇ ਬੱਚੇ ਜਾ ਵੀ ਰਏ ਆ ਤੇ ਕੁਛ ਐਵੇਂ ਦੇ ਵੀ ਆ ਜਿੜੇ ਬਿਲ ਕੁਲ ਨੀ ਇਨਾਂ ਗੱਲਾਂ ਵਲ
ਹਾਂ, ਜਿੰਨਾਂ ਬੱਚਿਆਂ ਦਾ ਹੈਗਾ ਇੰਟਰਸਟ ਹਰੇਕ ਚੀਜ਼ ਦੇ ਵਿੱਚ ਇਨਾਂ ਵਿੱਚ ਹੈਗਾ ਦਿਲਚਸ ਪੀ ਹੈਗੀ ਆ, ਓ ਕਰਦੇ ਵੀ ਐ। ਬੌਤ ਖੇਡਾਂ ਖੇਡਦੇ ਨੇ ਉਹ, ਹਾਂਜੀ।
ਹੂੰ, ਪਰ ਅੱਜ ਕੱਲ੍ਹ ਸ਼ੋਟੇ ਬੱ ਚਿਆਂ ਨੂੰ ਸਟਾਰਟਿੰਗ ਤੋਂ ਈ ਆਪਾਂ ਨੂੰ ਜੋੜਨਾ ਚਾਈਦਾ ਐ, ਖੇਡਾਂ ਤੋਂ ਕੁਛ ਕੁ ਬੱਚੇ ਵੱਡੇ ਹੋ ਕੇ ਆਪਦਾ ਇੰਟਰਸਟ ਬਣਾ ਲੈਂਦੇ ਆ।
ਹਾਂਜੀ ਹਾਂਜੀ, ਐਵੇਂ ਜ਼ਰੂਰੀ ਨੀ ਨਾ ਹੈਗਾ ਵੀ ਆਪਾਂ ਕਿਸੇ ਟੀਮ ਦੇ ਵਿੱਚ ਹਿੱਸਾ ਲਈਏ ਹਨਾ ਚਲੋ, ਆਪਾਂ ਵੈਸੇ ਬੱਚਿਆਂ ਨਾਲ ਵੀ ਖੇਡਦੇ ਓ ਵੀ ਇੱਕ ਟੀਮ ਈ ਬਣ ਜਾਂਦੀ ਹੈਗੀ ਆ ਦਸ ਬੱਚੇ ਵੀ ਖੇਡ ਰਏ ਤੇ ਮੰਨ ਲਓ ਉਨਾਂ ਦੀ ਟੀਮ ਹੈਗੀ ਆ।
ਹਾਂਜੀ, ਟੀਮ ਵਾਈਜ਼ ਈ ਵਧੀਆ। ਕੋਈ ਨਾ ਕੋਈ ਗੇਮ ਓਹੋ ਜੀ ਹੋਵੇ ਜਿਦੇ ਨਾਲ ਸਰੀਰ ਵੀ ਫਿੱਟ ਰੈਂਦਾ।
ਹਾਂ ਫਿੱਟ ਰੈਂਦਾ ਔਰ ਇਦੇ ਨਾਲ ਮਿਲਣਾ ਵਰਤਣਾ ਹੋ ਜਾਂਦਾ ਨਾ ਇਨਾਂ ਦਾ।
ਹਾਂਜੀ। ਕਿੰਨਾ ਅਨੁਸ਼ਾਸਨ ਵਿੱਚ ਹੂੰ, ਅਨੁਸ਼ਾਸਨ ਦੇ ਵਿੱਚ ਰੈਣਾ ਸਿਖਾਉਂਦੀਆਂ ਆਪਾਂ ਨੂੰ ਖੇਡਾਂ। ਹਰੇਕ ਖੇਡ ਦਾ ਆਪਦਾ-ਆਪਦਾ ਹਿਸਾਬ ਹੁੰਦਾ, ਹਰੇਕ ਖੇਡ ਦਾ ਬਹੁਤ ਵਧੀਆ ਮਾਣ ਮਹਿਸੂਸ ਹੁੰਦਾ ਜਦੋਂ ਬੱਚਾ ਜਾਂਦਾ ਏ ਕਿਤੇ। ਕਿਤੇ ਵੀ ਜਾਂਦਾ ਏ ਬਾਅਰ ਜਾਂਦਾ ਏ ਜਾਂ ਆਪਦੇ ਪਿੰਡ ਵਿੱਚ ਜਾਂਦਾ ਏ ਜਾ ਕਿਤੇ ਬਾਅਰ ਖੇਡਣ ਜਾਂਦਾ, ਬਾਰਲੀਆਂ ਕੰਟਰੀਆਂ ਵਿੱਚ ਖੇਡਣ ਜਾਂਦਾ ਏ ਤਾਂ।
ਹਾਂਜੀ। ਖੁਦ ਨੂੰ ਵੀ ਮਹਿਸੂਸ ਹੁੰਦਾ ਵੀ ਹਾਂ ਬੱਚਾ ਖੇਡ ਰਿਆ ਔਰ ਤੰਦਰੁਸਤ ਐ ਤਾਂ ਈ ਖੇਡ ਰਿਆ ਹਨਾ?
ਆਪਣਾ ਸਰੀਰ ਕਿੰਨਾ ਜਾਦਾ ਚੁਸਤ ਤੇ ਤੰਦਰੁਸਤ ਰਹਿੰਦਾ ਜੇਕਰ ਆਪਾਂ ਖੇਡਾਂ ਖੇਡਦੇ ਆਂ। ਗਰਊਂਡ ਨਾਲ ਜੁੜਦੇ ਆ ਤ।
ਹੂੰ-ਹੂੰ।
ਆਲਸ ਬਹੁਤ ਜਾਦਾ ਹਨਾ? ਪੈਦਾ ਹੋ ਰੇਐ ਅੱਜ-ਕੱਲ੍ਹ, ਏਨਾਂ- ਏਨਾਂ ਨਾਲ ਆਪਣਾ ਖੇਡਾਂ ਖੇਡਣ ਨਾਲ ਆਪ ਆਲਸ ਖਤ ਤਮ ਹੁੰਦੈ ਏ।
ਹੂੰ- ਹੂੰ। ਦਿਨ ਦੇ ਵਿੱਚ ਸ਼ਾਮ ਦਾ ਯ ਸੁਬਾਹ ਦਾ ਇੱਕ ਟੈਮ ਤਾਂ ਕੱਢਣਾ ਈ ਚਾਹੀਦੈ ਖੇਡਾਂ ਲਈ।
ਹਾਂਜੀ। ਇੱਕ ਟਾਈਮ ਦਾ ਕੱਢਣਾ ਈ ਚਾਹੀਦੈ।
ਸੁਬਾਹ ਤੋਂ ਦੁਪਹਰ ਤੀਕਰ ਜੇ ਆਪਣਾ ਪੜ੍ਹਾਈ ਦਾ ਸਵਾਲ ਹੀ ਹੈਗਾ ਕਿਸ ਸਕੂਲਾਂ ਚ ਜਾਂਦੇ ਆ, ਕਾਲਜਾਂ ਚ ਜਾਂਦੇ ਆ ਬੱਚੇ ਹਨਾ?
ਹਾਂਜੀ।
ਚਲੋ ਉਹ ਟੈਮ ਉਹਨਾਂ ਦੇ ਪੜ੍ਹਾਈ ਦੈ, ਇਸ ਤੋਂ ਬਾਦ ਉਹਨਾਂ ਨੂੰ ਕੋਈ ਦੋ ਘੰਟੇ-ਤਿੰਨ ਘੰਟੇ ਖੇਡਣਾ ਚਾਹੀਦਾ ਹੈਗਾ।
ਹਾਂਜੀ ਓਕੇ ਹਾਂਜੀ ਠੀਕ ਏ ਜੀ, ਸਸ ਰੀ ਕਾਲ।